ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਕਿੱਦਾਂ ਹੋ ਤੁਸੀਂ?
ਹਾਂਜੀ ਬੋਤ ਈ ਵਧੀਆ ਤੁਸੀਂ ਦੱਸੋ ਠੀਕ ਔ ਜੀ।
ਹਾਂਜੀ-ਹਾਂਜੀ ਅਸੀ ਵੀ ਵਧੀਆ ਜੀ ਹੋਰ ਕੀ ਕਰਦੇ ਪੇ। ਤੁਸੀਂ ਕੀ ਕਰਦੇ ਪਏ ਔ?
ਅਸੀਂ ਤਾਂ ਜੀ ਮਸ਼ੀਨ ਲਾਈ ਐ, ਕੱਪੜੇ-ਕੁੱਪੜੇ ਧੋ ਰੇ ਆ। ਛੁੱਟੀ ਐ ਅੱਜ ਸਾਰਿਆਂ ਦੀ, ਕਰੇ ਈ ਨੇ।
ਅੱਛਾ-ਅੱਛਾ, ਅੱਜ ਕਰੇ ਈ ਹੋਗੇ।
ਹਾਂਜੀ, ਬਸ ਮਸ਼ੀਨ ਲਾਈ ਐ ਮੈਂ ਸੋਚਿਆ ਕੱਪੜੇ ਧੋ ਲਾਂ। ਮੌਸਮ ਵੀ ਸਵੇਰੇ ਧੁੱਪ ਜੀ ਦੇਖ ਕੇ ਮੈਂ ਕਿਆ ਚਲੋ ਮਸ਼ੀਨ ਲਾ ਲੈਂਨੇ ਆ ਕੱਪੜੇ ਸੁੱਕ ਜੂ ਗੇ।
ਹਾਂਜੀ-ਹਾਂਜੀ, ਬਿਲਕੁਲ ਵਧੀਆ ਜੀ।
ਐ ਰੋਜ਼ ਤਾਂ ਬੱਦਲ ਜੇ ਈ ਹੁੰਦੇ ਆ।
ਹਾਂਜੀ-ਹਾਂਜੀ, ਵਧੀਆ ਉੱਧਰ ਬਾਰਿਸ਼ ਹੋ ਰੀ ਐ।
ਮੀਂਹ ਇੱਥੇ ਪਿਆ ਸੀ ਰਾਤੀਂ ਪਿਆ ਹੋਣਾ ਜਾਂ ਸਵੇਰੇ ਪਿਆ ਹੋਣਾ ਬਟ ਜਦੋਂ ਅਸੀਂ ਦੇਖਿਆ ਉੱਠ ਧੁੱਪ ਨਿਕਲੀ ਸੀ ਫੇਰ ਮੈਂ ਕਿਆ ਚਲੋ ਸਈ ਏ ਅੱਜ ਤਾਂ। ਹਾਂਜੀ, ਕਿਉਂਕਿ ਮੇਰਾ ਅੱਛਾ ਜੀ, ਮੌਸਮ ਤੁਹਾਡੇ ਏਧਰ ਕਿ
ਐ ਦਾਦਾ ਜੀ ਐਏ ਐ, ਦੁ ਇੱਥੇ ਤਾਂ ਧੁੱਪ ਨਿਕਲੀ ਹੋਈ ਏ ਜੀ।
ਅੱਛਾ ਜੀ।
ਹਾਂਜੀ।
ਕਈ, ਕਈ ਦਿਨਾਂ ਤੋਂ ਧੁੱਪ ਨਿਕਲੀ ਐ।
ਨਈ ਸਾਡੇ ਇੱਥੇ ਹੋਈ ਸੀ ਬਾਰਿਸ਼ ਅਭੀ ਅਹ ਚਾਰ ਦਿਨ ਅਹ ਚਾਰ ਦਿਨ ਪੈਲੇ ਸੀ ਹੋਈ ਸੀ ਇੱਥੇ।
ਅੱਛਾ ਜੀ, ਮਤਲਬ ਫੇਰ ਬੇਬੀ ਛੋਟਾ ਐ ਨਾ, ਫੇਰ ਓ ਮਿੰਟ ਬਾਈ ਮਿੰਟ-ਮਿੰਟ ਬਾਦ ਜਿਵੇਂ ਕੱਪੜੇ ਗੰਦੇ ਕਰਦਾ ਵਾ। ਫੇਰ ਸੁੱਕਦੇ ਨੀ।
ਹਾਂਜੀ, ਐ ਤਾਂ ਹੈ ਮੌਸਮ ਕਰਕੇ ਨਾ ਸੁੱਕਦੇ ਨੀ ਏ।
ਹਾਂਜੀ, ਮੈਂ ਕਿਆ ਅਜ ਧੁੱਪ ਨਿਕਲੀ ਐ ਮੈਂ ਕਿਆ ਚਲੋ ਸਾਰੇ ਮੈਂ ਕੱਢ ਦੇਵਾਂ ਫਟਾਫਟ। ਵੈਸੇ ਮੈਂ ਉਦੇ ਤੇ ਰੱਖਦੀ ਨੀ ਕੱਪੜੇ ਮੈਂ ਨਾਲ ਦੇ ਨਾਲ ਧੋ ਦਿੰਨੀ ਆ ਕਿਉਂਕਿ ਉਹਨੂੰ ਉਹ ਤਾ ਏ ਆ ਓਨੇ ਕਦੇ ਦੁੱਧ ਕੱਢ ਦੇਣਾ, ਕਦੇ ਓਨੇ ਸੁਸੂ, ਕਦੇ ਪੋਂਟੀ, ਫੇਰ ਉਹਦੇ ਚੇਂਜ ਕਰਦੇ ਰੇਂਨੇ ਆ।
ਹਾਂਜੀ-ਹਾਂਜੀ, ਵਧੀਆ।
ਰੱਖਦੀ ਨੀ ਫੇਰ ਮੈਂ, ਮੈਂ ਕਿਹਾ, ਚਲੋ, ਨਾਲ ਉਹਦੇ ਨਾਲ ਹੋ ਜਾਂਦਾ ਵਾ। ਹੋਰ ਜੀ, ਨਾਸ਼ਤਾ ਪਾਣੀ ਕਰ ਲਿਆ ਤੁਸੀਂ?
ਹਾਂਜੀ, ਸਾਡੇ ਇੱਥੇ ਹੋ ਗਿਆ ਨਾਸ਼ਤਾ ਪਾਣੀ। ਅਹ, ਅਸੀਂ ਬਣਾਏ ਸੀ ਆਲੂ ਦੇ ਪਰਾਂਠੇ। ਆਲੂ ਦੇ ਪਰਾਂਠੇ ਬਣਾਏ ਸੀ ਅੱਜ, ਅੱਜ ਛੁੱਟੀ ਹੈ ਨਾ ਜੀ। ਤੇ ਛੁੱਟੀ ਕਰਕੇ ਨਾ, ਤੇ ਆਲੂ ਦੇ ਪਰਾਂਠੇ ਬਣਾਏ ਸੀ ਆਪਾਂ।
ਅੱਛਾ ਜੀ, ਵਧੀਆ, ਨਾਲ, ਚਾਹ ਵੀ ਬਣਾਈ ਸੀ। ਨਾਲ,
ਹਾਂਜੀ-ਹਾਂਜੀ, ਨਾ ਚਾਹ ਵੀ ਬਣਾਈ ਸੀ। ਤੇ ਆਲੂ ਦੇ ਪਰਾਂਠੇ ਚ ਚਟਨੀ,
ਕਿੱਦਾਂ ਬਣਾਉਂਦੇ ਹੋ ਜੀ, ਤੁਸੀਂ ਆਲੂ ਦੇ ਪਰਾਂਠੇ?
ਅਹ, ਆਪਾਂ ਏਦਾਂ ਬਣਾਦੇ ਆ, ਜਿੱਦਾਂ ਆਲੂ ਉਬਾਲਦੇ ਆ, ਪਹਿਲਾਂ ਤੋਂ ਆਲੂ ਉਬਾਲ ਕੇ ਰੱਖ ਲੇਤੇ ਆ, ਮਤਲਬ ਕਿ ਠੰਡੇ ਬਿਲਕੁਲ ਇਕਦਮ ਜੀ, ਹਾਂਜੀ।
ਸਪੈਸ਼ਲ ਉਹਦੇ ਵਿੱਚ ਕੋਈ ਮਸਾਲਾ ਐਡ ਕਰਦੇ ਓ ਤੁਸੀਂ?
ਹਾਂ, ਉਹ, ਮਤਲਬ ਕਿ ਮਰਜ਼ੀ ਹੁੰਦੀ ਹੈ ਸਾਡੀ ਤੇ, ਮਤਲਬ। ਕਈ ਵਾਰੀ ਹੁੰਦੇ ਏ ਕਿ ਇਹਨਾਂ ਨੂੰ ਚਾਹੀਦਾ, ਪਨੀਰ ਦੇ ਖਾਣੇ ਏ ਤੇ ਵਿੱਚ, ਪਨੀਰ ਵੀ ਪਾ ਲਿਆ ਅਸੀਂ, ਹਾਂਜੀ।
ਹਾਂਜੀ।
ਤੇ ਆਪਾਂ ਏਦਾਂ ਹੀ ਬਣਾਦੇ ਆ ਜਿੱਦਾਂ ਆਲੂ ਉਬਾਲਦੇ ਹਾਂ ਤੇ ਰੱਖ ਦਿੰਦੇ ਹਾਂ ਉਹਨੂੰ ਠੰਡਾ ਕਰਨ ਚ ਜੇ ਆਪਾਂ, ਓਦੋਂ ਹੀ ਬਣਾ ਲਈਏ, ਆਲੂ ਜੈਸੇ ਉਬਾਲ ਕੇ ਜਭੀ ਜ ਜਦੇ ਹੀ ਬਣਾ ਲਈਏ ਤੇ ਉਹ ਫਟ ਜਾਂਦੇ ਐ। ਬਣਦੇ ਨੀ ਐ, ਤੇ ਇੱਕ ਘੰਟਾ ਉਹਨੂੰ ਰੱਖ ਕੇ ਬਣਾਦੇ ਐ। ਏਦਾਂ ਹੀ ਬਣਾਦੀ ਹੈ।
ਮੈਂ ਤਾਂ ਨਾਲ ਹੀ ਬਣਾ ਲੈਂਣੀ ਹਾਂ।
ਓਕੇ-ਓਕੇ, ਨਹੀ ਅਸੀਂ ਨਾਲ ਨਹੀ ਬਣਾਦੇ। ਤੇ ਉਹ ਬਣਦਾ ਨੀ ਹੈ ਸਹੀ ਨੀ ਜੀ ਬਣਦੇ ਆ। ਤੇ ਗਰਮ ਰਹਿੰਦੇ ਨਾ ਆਲੂ ਤੇ ਤਾਂਹੀ ਕਰਕੇ, ਬਣਦੇ ਨੀ ਆ ਫਟਾਫਟੇ ਜੇ ਬਣਦੇ ਆ ਜੇ ਠੰਡਾ ਕਰਕੇ ਬਣਾਏ ਨਾ ਉਹ ਨੂੰ ਉਹ ਤੇ, ਇੱਕਦਮ, ਗੋਲ ਰੋਟੀ ਬਣੀ ਦੀ ਮਤਲਬ ਕਿ ਗੋਲ, ਪਰਾਂਠੇ ਬਣਦੇ ਹੈ ਤੇ ਚ ਸਵਾਦ ਵੀ ਲੱਗਦਾ ਹੈ। ਤੇ ਵਿੱਚ ਧਨੀਆ ਪਾ ਲੈਂਦੇ ਆ ਜੀਰਾ ਪਾ ਲੈਂਦੇ ਐ- ਭੁੰਨ ਕੇ, ਜੀਰਾ ਹੁੰਦਾ ਨਾ, ਤਵੇ ਤੋਂ ਭੁੰਨ ਕੇ ਤੇ ਜੇਸੇ ਬੈਟਰ ਬਣਾਦੇ ਆ ਉਹਦਾ ਅਹ ਪਰਾਂਠੇ ਦਾ, ਤੇ ਵਿੱਚ ਪਾ ਲੈਣੇ ਆ ਤੇ ਹਰੀ ਮਿਰਚ, ਬੱਚਿਆਂ ਨੂੰ ਅਹ ਗ੍ਰਾਇੰਡ ਸਾ ਕਰਕੇ ਹਲਕਾ ਸਾ। ਉਹ ਪਾ ਲੈਣੇ ਆ ਧਨੀਆ ਪਾ ਲੈਣੇ ਆ ਤੇ ਥੋੜਾ ਸਾ ਟੇਸਟ ਕੇ ਅ ਲਸਣ ਲਸਣ ਹੁੰਦਾ ਨਾ ਤੇ ਉਹ ਵੀ ਪਾਏ ਹਾਂਜੀ-ਹਾਂਜੀ, ਹਾਂਜੀ ਉਸੇ ਵੀ ਬਹੁ ਟੇਸਟ ਆ ਜਾਂਦਾ ਹੈ, ਤੇ ਅਹ ਏਦਾਂ ਹੀ ਕਰਕੇ ਕੇ ਬਣਾਦੇ ਆ ਸਾਡੇ ਅ ਥੋੜ੍ਹੀ ਸੀ ਜਵੈਨ ਪਾ ਲੀ ਤੇ ਮਤਲਬ ਕੀ ਗੈਸ ਵੈਸ ਨਾ ਬਣੇ ਹਾਂਜੀ। ਗੈਸ ਨਾ ਬਣੇ ਏਦਾਂ ਕਰੀਂਦੈ। ਤੇ ਨਾਲ ਹੂੰ ਹਰੀ ਚਟਨੀ ਬਲਾ ਬਣਾਦੇ ਅਸੀਂ। ਤੇ ਸਾਡੇ ਇੱਥੇ ਮੰਮਾ ਏ ਖੁਸ਼ ਹੋ ਕੇ ਖਾਂਦੇ ਐ। ਫੇਰ ਤੇ ਏ ਗ ਗਰਮ-ਗਰਮ ਖਾਈ ਦੇ ਹੁੰਦੇ ਐ। ਤੇ ਆਪਾਂ ਜੇ ਐ ਠੰਡਾ ਕਰਕੇ ਹਾਂਜੀ ਟ ਹਾਂਜੀ ਜਿਵੇਂ ਠੰਡਾ ਕਰਕੇ ਖਾਈ ਹੁੰਦਾ ਤੇ ਟੇਸਟ ਨੀ ਔਨਦਾ। ਹ
ਹਾਂਜੀ, ਅਸੀਂ ਵੀ ਅੱਜ ਦੇਖਦੇ ਆ ਅਸੀਂ ਅੱਜ ਬਣਾਵਾਂਗੇ ਆਲੂ। ਪੂਰੀ। ਅ ਜਿਵੇਂ ਛੁੱਟੀ ਹੁੰਦੀ ਆ ਨਾ ਜਦੋਂ ਸੰਡੇ ਹੁੰਦਾ ਵਾ ਮਤਲਬ ਕੋਈ ਨਾ ਕੋਈ ਅਸੀਂ ਸਪੈਸ਼ਲ ਡਿਸ਼ ਈ ਬਣਾਨੇ ਆ। ਯਾ ਅੱਛ ਅ ਪੂਰੀ ਬਣਾਲੀ ਅ ਆਲੂ ਉਬਾਲ ਕੇ ਉਨਾਂ ਨੂੰ ਫੇਰ ਜਿਵੇਂ ਠੰਡਾ ਹੋ ਕੇ ਛਿੱਲ ਲੋ ਉਨਾਂ ਨੂੰ ਤੇ ਉਨਾਂ ਨੂੰ ਫਿਰ ਜਿਵੇਂ ਓਇਲ ਵਗੈਰਾ ਪਾ ਕੇ ਪਿਆਜ ਵੈਸੇ ਅਸੀਂ ਪਿਆਜ ਨੀ ਪਾਂਦੇ। ਅੱਸੀਂ ਜਿਦਾਂ ਜੀਰਾ, ਤੇਲ, ਟਮਾਟਰ ਪਾ ਕੇ ਨਈ ਖਾਂਦੇ ਤਾਂ ਹੈਗੇ ਆ ਬਟ ਅਸੀਂ ਓਦੇ ਚ ਨੀ ਪਾਂਦੇ ਕਈ ਵਾਰੀ। ਜਿਵੇਂ ਜੀਰੇ ਵਾਲੇ ਆਲੂ ਬਣਾ ਲੈਂਨੇ ਆ। ਜੀਰੇ ਵਾਲੇ ਆਲੂ ਹਾਂਜੀ ਫਿਰ ਜੀਰਾ ਜਾਂ ਟਮਾਟਰ ਪਾ ਕੇ ਓਨਾ ਨੂੰ ਓ ਫਿਰ ਤੜਕਾ ਲਾ ਦਿੰਨੇ ਆ ਥੋੜੀ ਮਤਲਬ ਗਰੇ ਬੀ ਟਾਈਪ ਜੀ ਬਣਾ ਕੇ ਨਾ ਫੇਰ ਅਸੀਂ ਪੂਰੀ ਨਾਲ ਪੂਰੀ ਪੂਰੀ ਨਾਲ ਪੂਰੀ ਜ ਜਿਵੇਂ ਆਟਾ ਗੁੰਨਦੇ ਆ ਅਸੀਂ ਉਦੇ ਚ ਥੋੜ੍ਹੀ ਜੀ ਜਵੈਨ ਪਾ ਲੈਂਨੇ ਆ। ਡਾਇਜੇਸ਼ਨ ਸਈ ਹੋ ਜਾਂਦਾ ਨਾ ਪੇਟ ਲਈ ਸਈ ਹੁੰਦੀ ਆ। ਤੇ ਥੋੜਾ ਜਾ ਨਮ ਮੱਕਾਂ ਤੇ ਓ ਅਜਵਾਇਣ ਪਾ ਕੇ, ਆਟਾ ਗੁੰਨ ਕੇ ਫੇਰ ਪੂਰੀਆਂ ਬਨਾਨੇ ਆ। ਫੇਰ ਅਸੀਂ ਓ ਖਾਨੇ ਆ
ਵਧੀਆ ਜੀ, ਚੰਗ। ਅੱਛਾ! ਹੁਣ ਬਣਾਓਗੇ ਤੁਸੀਂ?
ਹਾਂਜੀ ਹੁਣ ਬਣਾਊਂਗੀ ਲੇਟ ਉੱਠਦੇ ਆ ਨਾ ਸਾਰੇ ਛੁੱਟੀ ਹੁੰਦੀ ਐ ਸਾਰਿਆਂ ਦੀ ਹੁਣ ਬਣਾਵਾਂਗੇ ਫੇਰ ਬ੍ਰੇਕਫਾਸਟ ਚ ਤੇ ਲੰਚ ਕੱਠਾ ਈ ਹੋ ਯਾਂਦਾ ਵਾ ਸਵੇਰੇ ਕੋਈ ਖਾਂਦਾ ਨੀ ਰੋਟੀ।
ਹਾਂਜੀ-ਹਾਂਜੀ ਸਵੇਰ ਨੀ ਖਾਂਦੇ ਸਾਡੇ ਏਥੇ ਵੀ ਨੀ ਖਾਂਦੇ ਹਾਂਜੀ। ਲੇਟ ਈ ਖਾਂਦੇ ਸੰਡੇ ਨੂੰ ਹਾਂ ਲੇਟ ਹੋ ਜਾਂਦੇ ਅਸੀਂ ਵੀ, ਹਾਂਜੀ-ਹਾਂਜੀ।
ਹੁਣ ਬਸ ਬੱਚਿਆਂ ਦੀ ਛੁੱਟੀਆਂ ਪਈਆਂ ਜੀ ਕਿ ਖੁਲਗੇ ਸਕੂਲ?
ਹਾਂਜੀ-ਹਾਂਜੀ ਸਾਡੇ ਇੱਥੇ ਤਾਂ ਖੁੱਲਗੇ ਆ ਜੀ। ਜਾਂਦੇ ਆ ਸਾਡੇ ਬੱਚੇ ਤੇ ਅੱਜ ਛੁੱਟੀ ਐ ਤੇ ਹਾਂ ਇੰਜੋਏ ਕਰ ਰੇ ਐ, ਹਾਂਜੀ ਆੱਜ ਇਨ ਕੇ ਲਿਏ ਕੁਛ ਅੱਛੀ ਡਿਸ ਬਨਾਨੀ ਪੜੇਗੀ ਹੂੰ, ਬਣਾਂਦੇ ਐ ਅਸੀਂ ਹਾਂਜੀ ਵ ਚੇ ਕੀ ਮੰਗਦੇ ਐ ਨਾ।
ਆ ਦੇਖਦੇ ਆ ਜੀ ਤੇ ਨੀ ਤੋਂ ਪੋਆ ਪੋਹਾ ਬਣਾਦੀ ਐ ਯਾ ਤੇ ਅ ਪਾਸਤਾ-ਪੂਸਤਾ ਐਸਾ ਹਾਂਜੀ, ਆ ਤੇ ਛੋਟੀ ਕੁੜੀ, ਹਾਂਜੀ ਤੁਹਾਡੀ ਕੁੜੀ ਤੇ ਪੋਹਾ ਈ ਕੈਂਦੀ ਸੀ, ਮੰਮਾ ਪੋਹਾ ਖਾਣਾ ਅਸੀ।
ਮੂੰਫਲੀ ਵੀ ਪੈਂਦੀ ਐ ਨਾ ਪੋਹੇ ਵਿੱਚ?
ਹਾਂਜੀ-ਹਾਂਜੀ, ਪੋਹੇ ਵਿੱਚ ਮੂੰਫਲੀ ਪੈਂਦੀ ਐ। 'ਤੇ ਕੜੀ ਪੱਤਾ ਪੈ ਜਾਂਦੈ, ਹਾਂਜੀ। ਹਾਂਜੀ, ਹਾਂਜੀ, ਟੇਸਟੀ ਲੱਗਦੇ, ਹਾਂਜੀ-ਹਾਂਜੀ। ਬੋਹ ਵਦੀਆ ਲੱਗਦੈ, ਹਾਂਜੀ।
ਹੋਰ ਜੀ, ਤਾਡੇ ਘਰ ਦੇ ਕੰਮ ਹੋਗੇ।
ਸਾਡੇ ਘਰ ਦੇ ਕੰਮ ਹੁਨ ਹੋਨ 'ਤੇ ਲੱਗੇ ਹੋਏ ਸੀ, ਹਾਂ 'ਤੇ। ਦਸ ਕੁ ਮਿੰਟ ਮੈਂ ਕਿਆ ਵੇਲੀ ਸੀ, ਹੁਨ ਚਲੋ ਮੈਂ ਕੋਲ ਕਰ ਲਾਂ। ਤੇ ਮੈਂ ਚੱਲ, ਕੋਲ ਤੇ ਬਾਤ ਕਰ ਲਾ ਮੈ, ਮੈਂ ਫੇਰ ਬੀਜੀ ਹੋ ਜਾਨਾ ਸੀ।
ਹਾਂਜੀ।
ਕਿਉਂਕਿ ਸੰਡੇ ਐ ਨਾ, ਸੰਡੇ ਕਰਕੇ ਸਾਡੇ ਘਰ ਨੂੰ, ਸਾਰੇ ਘਰੇ ਈ ਰੈਨੇ ਆ, ਹਾਂਜੀ।
ਹਾਂਜੀ, ਨਾਲੇ ਫੇਰ ਕੋਈ ਨਾ ਕੋਈ ਆ ਵੀ ਜਾਂਦੈ ਛੁੱਟੀ ਵਾਲੇ ਦਿਨ ਘਰੇ, ਜਿਵੇਂ।
ਹਾਂਜੀ, ਆ ਜਾਦੈ, ਹਾਂਜੀ।
ਆ ਜਾਂਦਾ ਵੀ, ਚਲੋ ਛੁੱਟੀ ਆ, ਮਿਲ ਆਈਏ। ਚਲੇ ਜਾਈਏ, ਹੁਨ ਮੈਂ ਵੀ ਅਪਨੇ ਘਰੇ ਫੋਨ ਕੀਤਾ ਸੀ, ਅ ਮੇਰੀ ਮੰਮੀ ਮੈਨੂੰ ਕੈਂਦੇ ਆਜਾ ਘਰੇ। ਗੇੜਾ ਮਾਰਜਾ, ਛੁੱਟੀ ਏ ਅੱਜ। ਅਸੀਂ ਦੇਖ ਲਾਂਗੇ ਤੇਰੇ ਮੁੰਡੇ ਨੂੰ। ਓਦੇ ਨਾਲ ਵੀਡੀਓ ਕੋਲ 'ਤੇ ਗੱਲ ਕਰ ਰੇ ਸੀ ਵੀ ਆਜਾ ਨਾਨੀ ਕੋਲ ਆਜਾ। 'ਤੇ ਮਾਤਾ ਕਰਦੀ 'ਤੇ ਆ ਆਵਾਂਗੇ।
ਨਈ, ਵਦੀਆ ਗੱਲ ਐ ਜੀ। ਛੁੱਟੀ ਵਾਲੇ ਦਿਨ ਤੇ, ਜਾਇਆ ਹੁੰਦੈ। 'ਤੇ ਐਦਾਂ ਕਹਾ ਜਾਯਾ ਹੁੰਦੈ।
ਬਸ ਫੇਰ ਹਸਬੈਂਡ ਦੀ ਛੁੱਟੀ ਐਤਵਾਰ ਈ ਹੁੰਦੀ ਐ, ਫੇਰ ਓ, ਅਸੀਂ ਅੱਜ ਅਸੀ ਜਾਨੇਂ ਆ, ਰੋਜ ਤਾਂ ਫਿਰ ਕੰਮ 'ਤੇ ਹੁੰਦੇ ਓ। ਓਨਾਂ ਦਾ ਅਪਨਾ ਕੰਮ, ਮੇਰਾ ਘਰ ਦਾ ਕੰਮ ਏ, 'ਤੇ ਏਦਾ ਈ ਦਿਨ ਨਿਕਲ ਜਾਂਦੈ।
ਹਾਂਜੀ, ਐਦਾਂ ਈ ਦਿਨ ਨਿਕਲ ਜਾਂਦੈ। ਏ ਤਾਂ ਹੈ, ਤੇ ਹਾਂਜੀ-ਹਾਂਜੀ, ਬੱਚੇ ਕਰਕੇ ਤਾਂ ਵੈ ਵੇ, ਏਦਾਂ ਈ ਨੀ ਅਹ।
ਹਾਂਜੀ, ਨਿਕ ਹਾਂਜੀ।
ਹੂੰ।
ਏਦਾਂ ਈ ਹੋ ਜਾਂਦਾ ਬਸ, ਹੁਨ ਬਸ ਬਨਾ ਕੇ ਫਿਰ ਥੋੜੀ ਦੇਰ ਰੈਸਟ ਕਰਕੇ, ਫੇਰ ਸ਼ਾਮ ਦਾ ਹੋਜੂਗਾ।
ਹਾਂਜੀ-ਹਾਂਜੀ, ਫੇਰ ਏਦਾਂ ਈ ਆ, ਪੂਰਾ ਦਿਨ ਏਦਾਂ ਈ ਨਿਕਲ ਜਾਊਗਾ।
ਹਾਂਜੀ, ਫੇਰ ਸ਼ਾਮ ਨੂੰ ਦੇਖੋ, ਕੀ ਬਨਾਈਏ, ਕੀ ਬਨਾਈਏ?
ਹਾਂ ਐਹ, ਐਹ ਤਾਂ ਹੁੰਦਾ ਈ ਐ, ਫਿਰ ਸਾਮ ਨੂੰ ਹੀ ਏਹੀ ਹੁੰਦਾ ਐ, ਕੀ ਬਨਾਈਏ ਅੱਜ -ਅੱਜ ਕੀ ਬਨਾਈਏ? ਬਸ ਸਮਝ ਈ ਨੀ ਹੁੰਦਾ, 'ਤੇ ਰੋ- ਰੋਜ਼ ਕੀ ਖਾਈਏ ਆਪਾਂ?
ਫਿਰ ਜੇ ਬਨਾ ਲੋ ਫੇਰ ਕਿਸੇ ਨੂੰ ਪਸ ਪਸੰਦ ਨੀ ਆਂਦਾ, ਕੋਈ ਕਊਗਾ, ਮਾ ਐ ਨੀ ਖਾਨਾ, ਕੋਈ ਕਊਗਾ, ਮਾ ਐ ਨੀ ਖਾਨਾ।
ਹਾਂ ਏਦਾਂ ਤਾਂ ਹੁੰਦਾ ਈ ਏ।
ਕਿਸੇ ਨੂੰ ਕੋਈ ਸਬਜ਼ੀ ਨੀ ਪਸੰਦ ਆਂਦੀ। ਅੱਛਾ ਜੀ, ਠੀਕ ਹੈ ਜੀ, ਚਲੋ ਜੀ। ਜੀ ਠੀਕ ਹੈ ਜੀ! ਸਤਿ ਸ਼੍ਰੀ ਅਕਾਲ ਜੀ।